ਹੈਲੋ, ਹਾਂਜੀ ਜੀ, ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਹੋਰ ਕੀ ਹਾਲ ਐ ਤੂਆਡਾ?
ਵਧਿਆ ਜੀ ਵਧਿਆ, ਤੂਸੀ ਸੁਣਾਓ?
ਹਾਂਜੀ। ਮੈਂ ਵੀ ਠੀਕ ਹਾਂ, ਹੋਰ ਤੂਆਡੇ ਘਾਰ ਪਰਿਵਾਰ ਸਬ ਠੀਕ ਨੇ?
ਹਾਂਜੀ- ਹਾਂਜੀ ਸਬ ਵਧਿਆ ਜੀ।
ਹੋਰ ਦੱਸੋ, ਹੋਰ ਵੱਡੇ ਬ ਬੂਜੁਰਗ ਸਬ ਠੀਕ ਨੇ?
ਹਾਂਜੀ- ਹਾਂਜੀ। ਸਬ ਵਧਿਆ ਜੀ।
ਹਾਂਜੀ। ਮੈਂ ਸੁਣੇਆ ਤੂਸੀ ਸ਼ਾਹੀ ਪਨੀਰ ਬੜਾ ਵਦੀਆ ਬਨਾਂਦੇ ਓ। ਮੈਂ ਰੈਸਪੀ ਜਾਨਾ ਚਾਹਨੀ ਹਾਂ ਹਾਂਜੀ। ਬੱਚੇ ਕਿਰੇ ਸੀ। ਮੈਂ ਕੇਆ ਓਹ, ਭੈਣ ਜੀ ਬੋਤ ਵਦੀਆ ਬਨਾਂਦੇ ਨੇ ਸ਼ਾਈ ਪਨੀਰ। ਭੈਣ ਜੀ ਨਾਲ ਗੱਲ ਕਰਨੀ ਅੱਜ।
ਹਾਂਜੀ ਜੀ, ਜ਼ਰੂਰ ਜੀ।
ਹਾਂਜੀ। ਤੁਸੀਂ ਮੈਨੂੰ ਸ਼ਾਹੀ ਪਨੀਰ ਦੀ ਰੈਸਿਪੀ ਦੱਸਣਾ।
ਹਾਂਜੀ। ਤੁਸੀਂ ਕਿੰਨੇ ਬੰਦਿਆਂ ਲਈ ਕਹਿ ਰਹੇ ਹੋ ਜੀ, ਕਿੰਨੇ ਜੀਅ ਲਈ ਬਣਾਉਣਾ।
ਮੈਂ ਅੱਠ ਜੀਵ ਵਾਸਤੇ ਬਣਾਉਣੇ ਹੈ।
ਅੱਛਾ ਜੀ। ਆ ਕੇ ਜਾਿਆ ਵਜਤੇ
ਹਾਂਜੀ।
ਠੀਕ ਹੈ ਜੀ। ਆ ਅੱਠ ਜੀਆਂ ਵਾਸਤੇ ਬਣਾਉਣਾ ਦੇਖੋ ਜੀ, ਜਿੱਦਾਂ ਆਪਾਂ ਪਿਆਜ਼, ਟਮਾਟਰ ਜਿੰਨੇ ਆਪਣੇ ਪਿਆਜ਼ ਹੋਣਗੇ ਓਤੋ ਦੀ ਡਬਲ ਅਪਣੇ ਟਮਾਟਰ ਹੋਣੇ ਐ, ਠੀਕ ਐ ਜੀ।
ਹਾਂਜੀ।
ਹਾਂਜੀ, ਜੇ ਆਪਾਂ ਦੋ ਪਿਆਜ ਲੈਣੇ ਐ, ਤੇ ਉੱਥੇ ਆਪਾਂ ਚਾਰ ਟਮਾਟਰ ਲੈਣੇ ਐ।
ਹਾਂਜੀ, ਠੀਕ ਏ।
ਹਾਂਜੀ, ਜਿੱਦਾਂ ਤੂਸੀ ਪਾਈਆ ਪਿਆਜ਼ ਲਉਗੇ, ਤੇ ਅੱਧਾ ਕਿਲੋ ਤੁਸੀ ਟਮਾਟਰ ਲੋਗੇ।
ਜੀ ਠੀਕ ਐ।
ਹਾਂਜੀ, ਕੜਾਈ ਤੁਸੀਂ। ਜਿੱਦਾਂ ਅੱਠ ਜਣਿਆ ਵਾਸਤੇ ਤਾਂ ਤੁਹਾਨੂੰ ਕਿੱਲੋ ਤੇ ਜਰੂਰ ਚਾਹੀਦਾ ਹੀ ਚਾਹੀਦਾ ਪਨੀਰ, ਹੈਨਾ।
ਹਾਂਜੀ, ਹਾਂਜੀ।
ਹਾਂਜੀ। ਕਿੱਲੋ ਪਨੀਰ ਮੰਗੋ ਲੈ ਲਿਓ ਤੇ ਕੜਾਹੀ ਵਿੱਚ ਤੁਸੀਂ ਮੱਖਣ ਪਾ ਕੇ।
ਹਾਂਜੀ।
ਕੜਾਹੀ ਚ ਮੱਖਣ ਪਕਾ ਕੇ ਤੁਸੀਂ। ਮਤਲਬ ਜਿਹੜੇ ਪਿਆਜ਼ ਟਮਾਟਰ ਆ ਇਹਨਾਂ ਨੂੰ ਇੱਕ-ਇੱਕ ਪੀਸ ਵਿੱਚ ਸਿਰਫ। ਚਾਰ ਟੁਕੜੇ ਕਰਨੇ ਆ।
ਹਾਂਜੀ।
ਜਿਹਨੂੰ ਆਪਾਂ ਕਹਿ ਲੈਂਦੇ ਹਾਂ ਮੋਟਾ-ਮੋਟਾ।
ਹਾਂਜੀ-ਹਾਂਜੀ।
ਹਾਂਜੀ ਟਮਾਟਰ ਜ ਵੀ ਆਪਾਂ ਚਾਰ ਪੀਸ ਕਰਨੇ ਆ।
ਹਾਂਜੀ।
ਇਹਨਾਂ ਨੂੰ ਕਰਕੇ ਆਪਾਂ ਮੱਖਣ ਪਾ ਕੇ ਮੱਖਣ ਦੇ ਵਿੱਚ ਆਪਾਂ ਇਹਨਾਂ ਮਸ ਇਹਨਾਂ ਨੂੰ ਮਤਲਬ ਪਿਆਜ। ਟਮਾਟਰ ਵਿੱਚੇ ਪਾ ਦੇਣਾ ਠੀਕ ਹੈ।
ਹਾਂਜੀ।
ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਅਦਰਕ ਆਪਾਂ ਜਿਵੇਂ ਇਹ ਇੱਕ ਦੋ ਇੰਚ ਟੁਕੜਾ
ਹਾਂਜੀ।
ਅਦਰਕ ਥੋੜ੍ਹਾ ਜਿਹਾ ਅਦਰਕ ਪਾ ਲੈਣਾ ਲਸਣੀ ਦੀਆਂ ਕਲੀਆਂ ਆਪਾਂ ਪਾਲ ਲੈਣੀਆਂ ਪੰਜ ਤੋਂ ਛੇ।
ਹਾਂਜੀ।
ਮੋਟੀ ਇਲਾਚੀ ਤੇਜ਼ ਪੱਤਾ ਲੌਂਗ।
ਹਾਂਜੀ।
ਹਾਂਜੀ ਜਿਵੇਂ ਪੰਜ ਲੌਂਗ ਪਾਲੋ ਇੱਕ ਮੋਟੀ ਇਲਾਚੀ ਪਾ ਲੋ ਤੇਜ਼ ਪੱਤਾ ਪਾ ਲਓ। ਕਾਜੂ ਤੁਸੀਂ ਜਿੱਦਾਂ ਤੁਸੀਂ ਕੱਲ੍ਹ ਬਣਾਉਣਾ ਸਾ਼ਹੀ ਪਨੀਰ ਤੁਸੀਂ ਇੱਕ ਦਿਨ ਪਹਿਲਾਂ ਕਾਜੂ ਭਿਓ ਕੇ ਰੱਖਣੇ ਆ।
ਅੱਛਾ
ਹਾਂਜੀ ਕਿ ਜੇ ਹਾਂਜੀ-ਹਾਂਜੀ ਨੋਰਮਲ। ਜਿਹੜਾ ਆਪਣਾ ਫਿਲਟਰ ਵਾਲਾ ਪਾਣੀ ਹੁੰਦਾ ਹੈ ਨਾ।
ਠੀਕ ਹੈ ਠੀਕ ਹੈ।
ਹਾਂਜੀ, ਕਿ ਉਹਦੀ ਸਾਰੀ ਗਰਮੀ ਨਿਕਲ ਜਾਊਗੀ।
ਅੱਛਾ, ਇਹ ਬਹੁਤ ਵਧੀਆ ਦੱਸਿਆ ਤੁਸੀਂ।
ਹ ਹਾਂਜੀ। ਤੇ ਤੁਸੀਂ ਜਦੋਂ ਉਹ ਕਾਜੂ ਨਰਮ ਹੋ ਗਏ ਅਗਲੇ ਦਿਨ ਤੁਸੀਂ ਸੁਬਾਹ ਬਣਾਓਗੇ। ਫਿਰ ਉਹਨੂੰ ਪਾਣੀ ਨੂੰ ਚੇਂਜ ਕਰਕੇ ਤੁਸੀਂ ਉਹ ਕਾਜੂ ਉਹਦੇ ਵਿੱਚ ਪਾ ਦੇਣੇ ਕੜਾਹੀ ਚ।
ਹਾਂਜੀ
ਹਾਂਜੀ ਜੇ ਤੁਸੀਂ ਦੇਖੋ ਜਿੱਦਾਂ। ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਫਿਰ ਤੁਸੀਂ ਦਸ ਮਿੰਟ। ਅੱਧਾ ਇੱਕ ਗਿਲਾਸ ਇੱਕ ਗਿਲਾਸ ਤੁਸੀਂ ਪਾਣੀ ਵਿੱਚ ਪਾ ਕੇ ਦਸ ਮਿੰਟ ਤੁਸੀਂ ਉਹਨੂੰ ਪੱਕਣ ਦੇਣਾ। ਆਲੂ ਟਮਾਟਰ ਕਾਜੂ ਇਹ ਸਾਰੇ ਨਰਮ ਹੋ ਗਏ ਨਾ ਸੋਫਟ।
ਹਾਂਜੀ
ਹਾਂਜੀ ਢੱਕਣ ਲਗਾ ਕੇ ਦਸ ਮਿੰਟ ਤੱਕ ਤੁਸੀਂ ਇਹਨੂੰ ਏਦਾਂ ਹੀ ਪਾਣੀ ਚ ਰਿੱਝਦੇ ਰਹਿੰਣ ਦੇਣਾ।
ਠੀਕ ਹੈ।
ਹਾਂਜੀ, ਜਦੋਂ ਆਪਣਾ ਦੇਖ ਲੈਣਾ ਆਪਾਂ ਚੈੱਕ ਵਿਚ-ਵਿਚ ਚੈੱਕ ਕਰ ਲੈਣਾ ਕਿ ਆਪਣੇ ਆਲੂ ਪਿਆਜ, ਓ ਸੋਰੀ ਆਲੂ ਨੀ, ਟਮਾਟਰ ਪਿਆਜ ਔਰ, ਹਾਂਜੀ ਕਾਜੂ ਨਰਮ ਹੋ ਗਏ ਤੇ ਤੁਸੀਂ ਉਹਨੂੰ ਗੈਸ ਬੰਦ ਕਰ ਦੇਣਾ
ਠੀਕ ਹੈ
ਹਾਂਜੀ, ਬੰਦ ਕਰਕੇ ਫੇਰ ਉਹ ਕੜਾਹੀ ਵਿੱਚੋ ਸਾਰਾ ਸਮਾਨ ਕੱਢ ਕੇ ਤੁਸੀਂ ਪਲੇਟ ਤੇ ਵਿਛਾ ਦੇਣਾ, ਉਹਨੂੰ-ਉਹਨੂੰ ਠੰਡਾ ਕਰਨਾ
ਹਾਂਜੀ
ਫਿਰ ਉਹੀ ਉਹਦੇ ਵਿੱਚ ਤੁਸੀਂ ਖੜੇ ਮਸਾਲੇ ਸਾਰੇ ਕੱਢ ਲੈਣੇ, ਕਿਉਂਕਿ ਉਹਨਾਂ ਦਾ ਸਾਰਾ ਫਲੇਵਰ ਵਿੱਚ ਆ ਗਿਆ
ਹਾਂਜੀ
ਇਸ ਕਰਕੇ ਤੁਸੀਂ ਸਾਰਾ ਸਮਾਨ ਉਹਨਾਂ ਵਿੱਚੋਂ ਕੜੇ ਮਸਾਲੇ ਸਾਰੇ ਕੱਢ ਕੇ ਤੇਜ਼ਪਤਾ, ਮੋਟੀ ਇਲਾਇਚੀ, ਲੌਗ, ਮੋਟ ਇਲਾਇਚੀ ਇਕ ਕਾਲੀਆ ਤੇ ਸੁੱਕੀਆਂ ਮਿਰਚਾਂ ਉਸ ਵਲੇ ਕਾਲੀਆਂ ਮਿਰਚਾਂ ਜਿਹੜੀਆਂ ਹੁੰਦੀਆਂ, ਉਹਨਾਂ ਨੂੰ ਵੀ ਸਾਰਿਆਂ ਨੂੰ ਕੱਢ ਲੈਣਾ
ਠੀਕ ਹੈ
ਹਾਂਜੀ, ਰਹਿ ਗਿਆ ਜਿਹੜਾ ਆਪਣਾ ਮਟੀਰੀਅਲ, ਇਹਨਾਂ ਨੂੰ ਤੁਸੀਂ ਮਿਕਸੀ ਵਿੱਚ ਪੀਸ ਲੈਣਾ
ਹਾਂਜੀ
ਉਹ ਪੀਸ ਕੇ, ਗਾੜੀ ਪੇਸਟ ਬਣ ਜਾਏਗੀ
ਠੀਕ ਹੈ
ਹਾਂਜੀ ਇਹ ਫੇਰ ਤੁਸੀਂ ਗਾੜੀ ਪੇਸਟ ਬਣ ਗਈ, ਕੋਈ ਤਾਂ ਛਾਣ ਲੈਂਦਾ ਆ, ਬਟ ਮੈਂ ਨਹੀਂ ਛਾਣਦੀ ਹੈਲੋ
ਹਾਂਜੀ
ਹਾਂਜੀ, ਮੈਂ ਕਿਹਾ ਕੋਈ ਇਸ ਪੇਸਟ ਨੂੰ ਛਾਣ ਕੇ, ਛਾਣ ਕੇ ਯੂਜ ਕਰਦਾ ਲੇਕਿਨ ਮੈਂ ਨਹੀਂ ਛਾਣਦੀ ਹਾਂਜੀ, ਆਪਾਂ ਬਰੀਕ ਪੀਸ ਲੈਂਦੇ ਹਾਂ, ਕਿ ਮੂੰਹ ਵਿੱਚ ਕੁਛ ਆਵੇ ਨਾ
ਆਵੇ ਨਾ, ਸਹੀ ਗੱਲ
ਹਾਂਜੀ, ਅੱਛੀ ਤਰ੍ਹਾਂ ਨਾਲ ਪੀਸ ਕੇ, ਫਿਰ ਉਹ ਉਸ ਬੈਟਰ ਨੂੰ ਆਪਾਂ ਕਿਸੇ ਬਾਉਲ 'ਚ ਕੱਢ ਲੋ
ਠੀਕ ਹੈ
ਹਾਂਜੀ, ਬਾਉਲ 'ਚ ਕੱਢ ਕੇ, ਹਾਂਜੀ
ਅੱਛਾ ਦੀਦੀ, ਉਹ ਜਿਹੜੇ ਖੜ੍ਹੇ ਮਸਾਲੇ ਨੇ, ਉਹ ਵੀ ਬਾਅਦ ਵਿੱਚ, ਮਤਲਬ ਉਹਦੀ ਵੀ ਪੇਸਟ ਬਣਾਉਣੀ ਹੈ
ਨਹੀਂ ਜੀ ਨਹੀਂ ਨਹੀਂ ਨਹੀਂ ਨਹੀਂ ਉਹਦਾ ਫਲੇਵਰ ਬਸ ਆਪਾਂ ਲੈਣਾ ਸੀਗਾ ਉਹ ਉਹਦੇ ਵਿੱਚ ਸਾਰਾ ਫਲੇਵਰ ਆ ਗਿਆ
ਸਹੀ, ਠੀਕ ਹੈ ਦੀਦੀ
ਫੇਰ ਤੁਸੀਂ, ਉਸੇ ਕੜਾਹੀ ਨੂੰ ਤੁਸੀਂ ਧੋਲੋ, ਉਸੇ ਕੜਾਹੀ ਵਿੱਚ ਫੇਰ ਤੁਸੀਂ ਇੱਕ 'ਚ ਦੋ, ਤਿੰਨਹ ਹਿੱਸਾ 'ਚ ਤੁਹਾਡਾ ਤੇ ਜਿਆਦਾ ਆ ਤੁਸੀਂ ਇੱਕ ਕ ਕੜਛੀ ਮੱਖਣ ਦੀ ਪਾਉਣੀ ਆ
ਠੀਕ ਹੈ
ਹਾਂਜੀ, ਇੱਕ ਕੜਛੀ ਮੱਖਣ ਦੀ ਪਾ ਕੇ, ਉਹਦੇ ਵਿੱਚ ਤੁਸੀਂ ਧਨੀਆ -ਧਨੀਆ ਗੱਲ, ਥੋੜਾ ਬਰੀਕ- ਬਰੀਕ ਧਨੀਆ ਕੱਟ ਕੇ ਉਹ ਪਾ ਦੇਣਾ ਵਿੱਚ।
ਠੀਕ ਹੈ।
ਹਾਂਜੀ, ਉਹ ਪਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਦੇਗੀ ਮਿਰਚ ਔਰ ਲਾਲ ਮਿਰਚ? ਦੇਗੀ ਮਿਰਚ ਔਰ ਹਲਦੀ ਇਹ ਪਾ ਕੇ ਤੁਸੀਂ, ਉਸੇ ਟਾਈਮ? ਪਨੀਰ ਨੂੰ ਟੁਕੜੇ 'ਚ ਪੀਸ ਕਰਕੇ, ਉਹਨਾਂ ਨੂੰ ਫਰਾਈ ਕਰਨਾ ਵਿੱਚ।
ਹਾਂਜੀ।
ਜਦੋਂ ਉਹਨਾਂ ਪੀਸਾਂ ਉੱਤੇ ਕਲਰ ਪੂਰਾ ਲੱਗ ਗਿਆ ਹਨਾ ਜੀ? ਤੇ ਰੈਡ -ਰੈਡ? ਹਾਂਜੀ ਜਦੋਂ ਉਹ ਕਲਰ ਪੂਰਾ ਲਾ ਕੇ ਫਿਰ ਤੁਸੀਂ ਉਹਨਾਂ ਨੂੰ ਕੱਢ ਲੈਣਾ
ਹਾਂਜੀ
ਹਾਂਜੀ ਸਾਡੇ ਕੀ ਜੇ ਤੁਹਾਨੂੰ ਲੱਗੇਗਾ ਮੱਖਣ ਕੱਟ ਥੋੜਾ ਮੱਖਣ ਹੋਰ ਪਾ ਕੇ ਫ ਤੁਸੀਂ ਉਹ ਜਿਹੜਾ ਬੈਟਰ ਆ ਉਹ ਬੈਟਦੇ ਵਿੱਚ ਪਾ ਲੈਣਾ
ਹਾਂਜੀ
ਹਾਂਜੀ ਉਹ ਬੈਟਰ ਨੂੰ ਪਾ ਕੇ ਅਗਰ ਤੁਹਾਡੇ ਘਰੇਰੈਸ਼ ਮਲਾਈ ਪਈ ਆ ਜਿਵੇਂ ਅੱਜ ਮਲਾਈ ਤਾਜ਼ੀ
ਹਾਂਜੀ
ਤਾਜ਼ੀ ਮਲਾਈ ਤੁਸੀਂ ਵਿੱਚ ਪਾਣੀ ਉਹਦੇ
ਹਾਂਜੀ
ਹਾਂਜੀ। ਤੁਸੀਂ ਕਿੰਨੀ ਪਾਓਗੇ ਮਲਾਈ ਤੁਸੀਂ ਦੋ ਇੱਕ ਬਾਟੀ ਭਰ ਕੇ। ਡੇਢ ਤੋਂ ਬਾਟੀੀਆਂ ਤੁਹਾਨੂੰ ਵੈਸੇ ਤਾਂ ਦੋ ਬਾਟੀਆਂ ਜ਼ਰੂਰ ਲੱਗਣਗੀਆਂ ਕਿਉਂਕਿ ਜ਼ਿਆਦਾ ਤੁਹਾਡਾ।
ਦੋ ਬਾਟੀਆਂ ਤੁਸੀਂ ਭਰ ਕੇ ਮਿਲਾਲਆਂ ਪਾਣੀਆਂ ਵਿੱਚ।
ਹਾਂਜੀ ਇੱਕ ਕਿੱਲੋ ਪਨੀਰ ਹੈਗਾ ਨਾ ਉਹਦੇ ਹਿਸਾਬ ਨਾਲ ਹਾਂਜੀ?
ਹਾਂਜੀ ਉਸ ਹਾਂਜੀ ਉਸ ਹਿਸਾਬ ਨਾਲ ਦੇਖ ਲਿਓ? ਇੱਕ ਕਿੰਨਾ ਆ? ਹਾਂਜੀ ਅਗਰ ਘਰ ਦੀ ਮਲਾਈ ਤਾਜ਼ੀ ਹੋ ਤਾਂ ਸਭ ਤੋਂ ਵਧੀਆ ਅਗਰ ਨਹੀਂ ਆ ਦੁੱਧ ਦੀ ਮਲਾਈ ਤਾਂ ਚਲੋ ਕੋਈ ਨੀਂ। ਦੀਪ ਕਰੀਮ ਲਿਆਓ।
ਹਾਂਜੀ।
ਹਾਂਜੀ ਅਮੂੱਲ ਦੀ ਜਿਹੜੀ ਆਉਂਦੀ ਆ ਤੁਸੀਂ ਉਹ ਵਿੱਚ ਪਾ ਲਓ ਉਹ ਪਾ ਕੇ ਤੁਸੀਂ ਗੱਟਾ ਲਵਾ? ਪਾਉਣਾ ਇਹਨੂੰ ਦਸ ਮਿੰਟ?
ਹਾਂਜੀ।
ਵਿੱਚ ਵੀ ਤੁਸੀਂ ਹਿਲਾਉਂਦੇ ਰਹਿਣਾ ਇਹ ਨੀ ਤੁਸੀਂ ਹਿਲਾ ਕੇ ਤੁਸੀਂ ਚਲੇ ਜਾਣਾ। ਤੁਸੀਂ ਹਲਉਂਦੇ ਰਹਿਣਾ ਵਿੱਚ।
ਹਾਂਜੀ।
ਕਿਉਂਕਿ ਇਹ ਉੱਪਰ ਬਹੁਤ ਆਉਂਦਾ ਆ ਪਨੀਰ ਸ਼ਰਾਹੀ ਪਨੀਰ। ਚਿੱਟਾਂ ਬਹੁਤ ਪੈਂਦੀਆਂ ਇਸ ਕਰਕੇ ਤੁਸੀਂ ਵਿੱਚ ਵਿਚ ਹਿਲਾਉਂਦੇ ਰਹਿਣਾ।
ਹਿਲਾਉਂਦੇ ਰਹਿਣਾ ਇੱਕੜਚੀ ਬਤਮ ਮਾਰਦੇ ਰਹਿਣਾ ਉਹ ਵਿੱਚ।
ਹਾਂਜੀ। ਹਾਂਜੀ ਥੋੜਾ ਜਹਾ ਪਾਣੀ ਵੀ ਪਾਉਣਾ ਆ ਮਲਾਈ ਪਾਉਣੀ ਆ ਦਸਾਂ ਮਿੰਟਾਂ ਬਾਅਦ ਤੁਹਾਡਾ ਦੇਖੋ? ਤੁਸੀਂ ਦੇਖਿਓ ਕਲਰ ਕਿੰਨਾ ਵਧੀਆ ਆਉਂਦਾ ਹੈ ਤੁਹਾਡਾ ਰੈਡੀ ਆ ਸ਼ਾਹੀ ਪਨੀਰ। ਫ ਨਾ ਵਿੱਚ ਨਾਲ ਤੁਸੀਂ ਤੰਦੂਰੀ ਫੁਲਕੇ ਮੰਗਵਾਾਲੋ ਜਾਂ ਘਰੇ ਬਣਾ ਲੋ।
ਹਾਂਜੀ।
ਹਾਂਜੀ ਤੁ ਬਣਾ ਕੇ ਦੇਖਿਓ ਮੇਰੇ? ਸਾਵਣਾ ਤੁਹਾਡੀ ਬਹੁਤ ਵਧੀਆ ਰੈਸਪੀ ਬਣੇ ਗਈ ਸ਼ਾਹੀ ਪਨੀਰ ਦੀ।
ਹਾਂਜੀ ਬਣਾ ਬਣਾ ਬਣਾਵਾਂਗੀ ਅੱਛਾ ਲੱਗਿਆ ਤੁਹਾਡੇ ਤੁਹਾਡੇ ਨਾਲ ਗੱਲ ਕਰਕੇ। ਬਹੁਤ ਅੱਛਾ ਤੁਸੀਂ ਮੈਨੂੰ ਦੱਸਿਆ ਡਿਟੇਲ ਵਿੱਚ।
ਹਾਂਜੀ।
ਤੇ ਬਹੁਤ ਸਵਾਦ ਬਨੇਗਾ।
ਹਾਂਜੀ।
ਹਾਂਜੀ ਤੇ ਤੰਦੂਰ ਸਾਡੇ ਘਰ ਅਸੀਂ ਮੈਂ-ਮੈਂ ਤੇ ਕੜਾਈ ਦੇ ਵਿੱਚ ਈ ਤੰਦੂਰ ਬਣਾ ਕ ਕਿ ਮਤਲਬ ਕੜਾਈ ਨੂੰ ਗਰਮ ਕਰਕੇ ਤੇ ਹਾ ਹਾਂਜੀ ਤੰਦੂਰ ਦੇ ਫੁਲਕੇ ਮੈਂ ਮਤਲਬ ਕੜਾਈ ਦੇ ਵਿੱਚ ਲਗਾ ਲੈਣੀ ਆ। ਫੇਰ ਫੁਲਕਾ ਵੇਲ ਕੇ ਏਕ ਪਾਸੇ ਨੂੰ। ਪਾਣੀ ਲਗਾ ਕੇ ਉਹਨੂੰ ਗਿੱਲਾ ਕਰਕੇ ਫੁਲਕੇ ਨੂੰ ਤੇ ਕੜਾਈ ਦੇ ਵਿੱਚ ਚਿਪਕਾ ਦਿੰਨੀ ਆ। ਇੱਕ ਮਤਲਬ ਏਕ ਕੜਾਈ ਦੇ ਵਿੱਚ ਤਿੰਨ ਫੁਲਕੇ ਚਾਰ ਫੁਲਕੇ ਲੱਗ ਜਾਂਦੇ ਨੇ ਕੜਾਹੀ ਦੇ ਹਿਸਾਬ ਨਾਲ। ਅਗਰ ਕੜ੍ਹਾਈ ਤੁੜੀ ਵੱਡੀ ਹੈ ਤਾਂ? ਤੇ ਚਾਰ ਫੁਲਕੇ ਲੱਗ ਜਾਂਦੇ ਨੇ ਫਿਰ ਉਹ ਜਿਸ ਲਈ ਮਤਲਬ ਜਿੱਥੇ ਪਾਨੀ ਵਾਲੇ ਪਾਸੇ ਨੂੰ ਚਿਪਕਾ ਕੇ ਜਿਹੜਾ ਉਹ ਜਿਸਲੇ ਪੱਕ ਜਾਂਦੀ ਨਾ, ਚਾਰ-ਚਾਰੋਂ ਰੋਟੀਆਂ ਜਿਹੜੀ ਲਾਈ ਆ ਮੈਂ ਫੁਲਕੇ ਬਣਾਏ ਨੇ, ਹਾਂਜੀ, ਫਿਰ ਕੜਾਹੀ ਨੂੰ ਫਿਰ ਉਲਟਾ ਚਿਮਟੇ ਉਹਦੇ ਨਾਲ ਫੜ ਕੇ, ਸੰਨੀ ਦੇ ਨਾਲ ਫੜ ਕੇ, ਤੇ ਉਹਨੂੰ ਉਲਟਾ ਕਰਕੇ ਉਹਨੂੰ ਸੇਕ ਲਵਾਨੇ ਆ, ਤੇ ਬਹੁਤ ਸੋਹਣੀਆਂ ਫੇਰ ਫੁ ਉਹ ਬਣ ਜਾਂਦੇ ਨੇ ਤੰਦੂਰੀ ਫੁਲਕੇ। ਫਿਰ, ਉਹਨੇ ਹਾਂਜੀ ਤੇ ਫਿਰ ਉਹਨੂੰ ਫਿਰ ਚਿਮ ਏਨਾਂ ਨੂੰ ਲਾ ਕੇ। ਤੇ ਇੱਕ-ਇੱਕ ਰੋਟੀ ਨੂੰ ਦੁਬਾਰਾ, ਜਿੱਥੋਂ ਥੋੜ੍ਹੀ-ਥੋੜ੍ਹੀ, ਮਤਲਬ ਜਿਵੇਂ ਰਹਿ ਗਈ ਏ ਕੱਚੀ ਤੇ ਉਨੂੰ ਥੋੜ੍ਹਾ-ਥੋੜ੍ਹਾ ਸੇਕ ਕੇ, ਤੇ ਫਿਰ ਬਟਰ ਲਗਾ ਕੇ ਤੇ ਫੇਰ, ਹੁਣ ਤੁਸੀਂ ਜੋ ਮੈਨੂੰ ਰੈਸਿਪੀ ਦਸੀ ਸ਼ਾਹੀ ਪਨੀਰ ਦੀ, ਉਝ ਬਣਾ ਕੇ, ਤੇ ਉਹ ਰੋਟੀਆਂ ਬਣਾਵਾਂਗੀ ਨਾਲ ਤੰਦੂਰ ਦੀ, ਬੜਾ ਹੀ ਸਵਾਦ ਆਏਗਾ, ਬੱਚ ਬੱਚਿਆਂ ਨੂੰ ਨਾਲ ਸਲਾਦ ਕਟਾਗੀ। ਤੇ ਹਰ ਹਾਂਜੀ, ਬੋਤ ਖੁਸ਼ ਹੋਏਗੀ। ਮੱਖਣ ਲਗਾ ਦੀਆ, ਮੱਖਣ ਲਗਾ ਲਾਂਗੀ ਰੋਟੀ ਤੇ ਵੀ ਧਨੀਆ ਲ ਲਾ ਲਾਂਗੀ। ਹਰਾ ਬੌਤ ਅੱਛਾ ਲੱਗੇਗਾ, ਪੂਰਾ ਰੋ ਹੋਟਲ ਜਿਵੇੰ ਲਗੇਗੀ ਰੋਟੀ ਸਾਡੀ। ਤੇ ਜਿਵੇਂ ਤੁਸੀਂ ਦਸਿਆਂ ਮੈਨੂੰ ਬੌਤ ਵਧੀਆ ਲੱਗਿਆ। ਤੁਸੀਂ ਦਸਿਆ ਕਿ ਕਾਜੂ ਨੂੰ ਮਤਲਬ ਪਾਣੀ ਚ ਭਿਗੋ ਕੇ। ਰੱਖੋ ਇੱਕ ਦਿਨ ਪਹਿਲੇ, ਉਹ ਸਹੀ ਕਹਿ ਰਹੇ ਤੁਸੀਂ। ਤੁਸੀ ਮੈਨੂੰ ਤ ਤੁਸੀਂ ਇਹ ਦੱਸਿਆ ਨਾ, ਮੈਨੂੰ ਬੌਤ ਅੱਛਾ ਲੱਗਿਆ। ਕੀ ਉਹ ਕਾਜੂ ਫੂਲ ਜਾਏਂਗੇੇ। ਤੇ ਬਹੁਤ ਅੱਛੇ, ਮਤਲਬ ਸਬਜ਼ੀ ਬੌਤ ਵਧੀਆ ਲੱਗੇਗੀ, ਸ਼ਾਈ
ਹਾਂਜੀ, ਬਿਲਕੁਲ ਜੀ, ਉਹਦੀ ਸਾਰੀ ਗਰਮੀ ਨਿਕਲ ਜੇਗੀ।
ਹਾਂਜੀ, ਇਕ ਕਾਜੂ ਦੀ ਗਰਮੀ ਵੀ ਨਿਕ ਨਿਕਲ ਜਾਏਗੀ, ਹਾਂਜੀ, ਸਹੀ ਗੱਲ ਐ। ਤੇ ਉਹ ਤੰਦੂਰੀ ਫੁਲਕੇ ਬਣਾ ਕੇ, ਤੇ ਇਹ ਜੋ ਤੁਸੀਂ ਰੈਸਪੀ ਦੱਸੀ ਏ ਇਹ ਬਣਾਵਾਂਗੀ। ਬੱਚਿਆਂ ਨੂੰ ਖਾਵਾਵਾਗੀ, ਬਹੁਤ ਅੱਛਾ ਲੱਗਿਆ। ਹਾਂਜੀ, ਨਾਲ ਸੈਲਡ ਕੱਟ ਲਾਂਗੇ।
ਹਾਂਜੀ, ਬਿਲਕੁਲ।
ਹਾਂਜੀ।
ਕੋਈ ਨੀ ਤੁਸੀਂ ਜ਼ਰੂਰ ਟਰਾਈ ਕਰਦੇਓ।
ਹਾਂਜੀ-ਹਾਂਜੀ, ਜ਼ਰੂਰ ਟਰਾਈ ਕਰਾਂਗੀ, ਨਾਲ ਫੁ ਨਾਲ ਰੋ ਨਾਲ ਤੰਦੂਰੀ ਫੁਲਕੇ ਲਾ ਲਾਂਗੀ, ਬੱਚੇ ਬੜ੍ਹੇ ਖੁਸ਼ ਹੋ ਕੇ ਖਾਏਂਗੇ। ਨਾਲ ਬਟਰ ਰੱਖ ਲਾਂਗੀ, ਬਟਰ ਲਗਾ ਲਗਾ ਲਾਗੀ ਰੋਟੀਆਂ ਤੇ। ਫੁਲਕਿਆਂ ਤੇ ਹਾਂਜੀ। ਫਿਰ ਬੱਚਿਆਂ ਨੂੰ ਕੱਲ ਬਣਾ ਕੇ ਖਵਾਵਾਂਗੀ, ਤੁਹਾਡੇ ਨਾਲ ਗੱਲ ਕਰ ਬੌਤ ਵਧੀਆ ਲੱਗਿਆ ਮੈਨੂੰ, ਬੌਤ ਅੱਛੀ ਰੈਸਪੀ ਤੁਸੀਂ ਮੈਨੂੰ ਦੱਸੀ ਏ।
ਧੰਨਵਾਦ ਜੀ ਤਾਡਾ।
ਜੀ ਤੁਹਾਨੂੰ ਵੀ, ਧੰਨਵਾਦ ਤੁਹਾਡੇ, ਤੁਸੀਂ ਮੈਨੂੰ ਦੱਸੀ ਏ। ਬੌਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਸਾਸਰੀ ਕਾਲ ਜੀ।
ਸਾਸਰੀ ਕਾਲ।
ਸਾਸਰੀ ਕਾਲ।